ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹੋਰ ਘਰ ਸਭ ਵਧੀਆ
ਸਭ ਵਧੀਆ ਤੁਸੀਂ ਸੁਣਾਓ
ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ
ਹੋਰ ਕੀ ਕਰ ਰਹੇ ਸੀ
ਕੁਛ ਨੀ ਆ ਦੇਖੋ ਦੇਖ ਰਹੇ ਸੀ ਦੱਸਦੇ ਪਏ ਸੀ ਸਭ ਨੂੰ ਘਰਦਿਆਂ ਨੂੰ ਕਿ ਆਨਲਾਈਨ ਸ਼ੋਪਿੰਗ ਦਾ ਕਿੰਨਾ ਫਾਇਦਾ ਹੋ ਗਿਆ ਵਾ
ਹਾਂਜੀ -ਹਾਂਜੀ ਉਹ ਤੇ ਹੈ ਹੀ ਦੇਖੋ ਘਰ ਬੈਠੇ ਬੈਠੇ ਚੀਜ਼ਾਂ ਅਸੀਂ ਮੰਗਾ ਰਹੇ ਔਨਲਾਈਨ
ਹਾਂਜੀ ਹਾਂਜੀ ਮਤਲਬ ਕਾਫੀ ਬੈਨੀਫਿਟ ਹੈਗੇ ਨੇ ਸਮਾਂ ਦੀ ਸਮੇਂ ਦੀ ਬੱਚਤ ਹੁੰਦੀ ਹੈ ਟ੍ਰੈਫਿਕ ਨਹੀਂ ਸਾਨੂੰ ਮਤਲਬ ਟ੍ਰੈਫਿਕ ਦਾ ਵੀ ਹੁੰਦਾ ਨਾ ਜਿਦਾ ਆਪਾਂ ਜਾਈਏ ਲ ਤੇ ਬਾਜ਼ਾਰਾਂ ਚ
ਉਹ ਦੇਖੋ ਤੁਸੀਂ ਅਸੀਂ ਘਰ ਬੈਠੇ ਚੌਵੀ ਘੰਟੇ ਚੌਵੀ ਕਰਕੇ ਅਸੀਂ ਚੀਜ਼ਾਂ ਮੰਗਾ ਸਕਦੇ ਪਤੀ ਵੀ ਕਿਸੇ ਟਾਈਮ ਮੰਵਾ ਸਕਦੇ ਹਾਂ ਦੇਖੋ ਹ ਦੇਖੋ ਬਾਹਰ ਜਾਈਏ ਭੀੜ ਦਾ ਝੰਜਟ ਹੈ ਉਤੋਂ ਗਰਮੀ ਇੰਨੀ ਹੈ ਕੌਣ ਜਾਏ ਬਾਹਰੋਂ ਨਿਕਲਣਾ ਕਿੰਨਾ ਮੁਸ਼ਕਿਲ ਹੋ ਜਾਂਦਾ
ਹਾਂ ਹਰ ਇੱਕ ਤਰ੍ਹਾਂ ਦਾ ਬ੍ਰੈਂਡ ਸਾਨੂੰ ਓਨਲਾਈਨ ਘਰ ਬੈਠੇ ਮਿਲ ਰਿਹਾ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਹੈਗੀ
ਦੇਖੋ ਹਰ ਬ੍ਰੈਂਡ ਮਿਲ ਜਾਂਦਾ ਹਰ ਬ੍ਰੈਂਡ ਦੇ ਵਿੱਚ ਸਾਨੂੰ ਡਿਸਕਾਊਂਟ ਮਿਲਦਾ ਹਰ ਚੀਜ਼ ਡਿਸਕਾਊਂਟ ਕਰਣਾ ਵੈਂ
ਕੋਈ ਚੀਜ਼ ਅਸੀਂ ਖ਼ਰੀਦਣੀ ਹੈ ਉਹਦੇ ਸਾਈਜ਼ ਵੀ ਮਿਲ ਜਾਣਗੇ ਤਰ੍ਹਾਂ ਦਾ ਕਲਰ ਹਰ ਇੱਕ ਚੀਜ਼ ਮਤਲਬ ਸਾਨੂੰ ਦੱਸੀ ਗਈ ਆ ਉਹਦੇ ਵਿੱਚ
ਬਿਲਕੁਲ ਬਿਲਕੁਲ ਦੇਖੋ ਚਲਿਆ ਬ੍ਰ ਅਗਰ ਅਸੀਂ ਕੁਝ ਵੀ ਲੈਂਦੇ ਆ ਤੇ ਸਾਨੂੰ ਹਰ ਚੀਜ਼ ਦੇ ਵਿਚ ਡਿਸਕਾਊਂਟ ਮਿਲ ਰਿਹਾ। ਈਵਨ ਕਿ ਅਸੀਂ ਗਰੋਸਰੀ। ਜੇ ਤੇ ਸਮਾਨ ਵੀ ਅਗਰ ਮੰਗਾਈਏ ਨਾ ਘਰ ਬੈਠੇ ਦਾ ਦੁੱਧ ਦਹੀਂ ਪਨੀਰ ਉਹਦੇ ਵਿੱਚ ਵੀ ਸਾਨੂੰ ਕਈ ਲੈਸ ਮਿਲ ਜਾਂਦੀ ਪੰਜ ਪੰਜ ਛੇ ਛੇ ਰੁਪਏ ਦਾ ਲੈਸ ਮਿਲ ਜਾਂਦਾ।
ਹਾਂ ਨਹੀਂ-ਨਹੀਂ ਸਾਨੂੰ ਤੇ ਚਲੋ ਕੋਈ ਤਿਉਹਾਰ ਹੋਵੇ। ਉਥੇ ਵੀ ਡਿਸਕਾਊਂਟ ਦੇ ਕੂਪਨ ਮਿਲ ਜਾਂਦੇ ਨੇ। ਕਾਫੀ ਫਾਇਦਾ ਹੈਗਾ ਔਨਲਾਈਨ ਸ਼ੋਪਿੰਗ ਦਾ ਹਾਂਜੀ ਬਹੁਤ ਬੈਨੀਫਿਟ ਹੈਗੇ ਨੇ ਇਹਦੇ ਤੇ।
ਦੇਖੋ ਤੁਸੀਂ ਤਿਉਹਾਰਾਂ ਦੇ ਵਿੱਚ ਕਿੰਨੇ ਵੱਡੇ ਵੱਡੇ ਡਿਸਕਾਉਂਟ ਲਗਾ ਦਿੰਦੇ ਕੂਪਨ ਮਿਲਦੇ ਨੇ। ਸਾਨੂੰ ਤੁਸੀਂ ਇੱਕ ਚੀਜ਼ ਤੁਸੀਂ ਅਗਰ ਕੂਪਨ ਯੂਜ ਕਰੋ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਬਾਰਾਂ ਸੌ ਰੁਪਏ ਜਾਂ ਚਾਰ ਸੌ ਰੁਪਏ ਸ਼ੋਪਿੰਗ ਮੁਫ਼ਤ ਮਿਲੇਗੀ।
ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਸਹੀ ਹੈ ਕਿਉਂਕਿ ਡਿਲਵਰੀ ਜਦੋਂ ਮਰਜ਼ੀ ਅਸੀ ਮੰਗਾਈਏ ਉਸੇ ਟਾਈਮ ਮਤਲਬ ਸਾਡੇ ਹਾਜ਼ਰ ਹੋਏਗੀ ਸਾਡੇ ਅੱਗੇ ਚੀਜ਼। ਘਰ ਬੈਠੇ। ਨਾ ਸਾਨੂੰ ਕੋਈ ਟ੍ਰੈਫਿਕ ਦਾ ਝੰਜਟ ਹੈ ਨਾ ਸਾਨੂੰ ਮਤਲਬ ਤਿਆਰ ਸ਼ਿਆਰ ਹੋਣ ਦਾ ਕੋਈ ਝੰਜਟ ਹੈ।
ਦੇਖੋ ਇੱਕ ਸਭ ਤੋਂ ਵਧੀਆ ਹੈਗਾ ਜੀ ਦੇਖੋ। ਘਰ ਬੈਠੇ ਬੈਠੇ ਸਾਨੂੰ ਯੂ ਪੀ ਆਈ ਸੀਓਡੀ ਕੋਡ ਮਿਲ ਜਾਂਦਾ ਘਰ ਬੈਠੇ ਅਸੀਂ ਕੈਸ਼ ਆਨ ਡਿਲੀਵਰੀ ਸਮਾਨ ਮੰਗਵਾ ਸਕਦੇ ਹਾਂ। ਸਾਨੂੰ ਪਹਿਲੇ ਪੇਮੈਂਟ ਦੇਣੀ ਨਹੀਂ ਪੈਂਦੀ। ਤੇ ਸਾਨੂੰ ਘਰ ਬੈਠੇ ਬੈਠੇ ਚੀਜ਼ ਆ ਜਾਂਦੀ ਐ। ਘਰ ਦੇ ਦਰਵਾਜ਼ੇ ਤੇ ਆਉਣ ਦਾ ਫੇਰ ਭੁਗਤਾਨ ਕਰ ਕਿਸੇ ਦਾ ਤਾਂ ਡਰਨ ਵਾਲੀ ਲੋੜ ਵੀ ਨਹੀਂ ਹੁੰਦੀ। ਵੀ ਸਾਡੇ ਪੈਸੇ ਕਿਤੇ ਫਸ ਤੇ ਨਹੀਂ ਜਾਂਦੇ ਆ ਜਾਂ ਪਹਿਲੇ ਪੇਮੈਂਟ ਦੇ ਕੇ ਆਪਾਂ ਸੋਚਦੇ ਹੀ ਆ ਨਾ। ਕੀ ਯਾਰ ਪਹਿਲੇ ਕੀ ਹੈ। ਮਤਲਬ ਸਮਾਨ ਆਏਗਾ ਕਿ ਨਹੀਂ।
ਹਾਂਜੀ-ਹਾਂਜੀ ਕੋਈ ਇਹ ਤੇ ਚਲੋ। ਹਾਂ। ਚਲੋ ਇਹ ਵੀ ਵਧੀਆ ਹੈਗਾ ਵਾ, ਪਰ ਜਦੋਂ ਅਸੀਂ ਕੋਈ ਚੀਜ਼ ਕਿਸੇ ਵੇਲੇ ਸਾਨੂੰ ਨਹੀਂ ਪਸੰਦ ਆਉਂਦੀ। ਰਿਟਰਨ ਵੀ ਹੋ ਜਾਂਦੀ ਹੈ।
ਤੇ ਉਹ ਵੀ ਸਭ ਤੋਂ ਵਧੀਆ ਹੈ ਨਾ ਇੱਕ ਉਹ ਅ ਦੇਖੋ ਵਾਪਸੀ ਦੀ ਅਗਰ ਅਸੀਂ ਵਾਪਸੀ ਵੀ ਕੋਈ ਸਮਾਨ ਕਰਦੇ ਹਾਂ। ਤੇ ਸਾਡਾ ਸਮਾਨ, ਇਹਨੂੰ ਉਸੇ ਟਾਈਮ ਉਸੇ ਟਾਈਮ ਪਿਕ ਕਰਕੇ ਲੈ ਜਾਂ। ਉਹ ਇਹ ਨੀ ਕਹਿੰਦੇ ਕਿ। ਤੁਸੀਂ ਯੇਲੋ ਨੂੰ ਵੀਅਰ ਕਰਕੇ ਦੇਖਿਆ ਸੀ ਰੰਗ ਖਰਾਬ ਹੋ ਗਿਆ ਜਾਂ ਜਿਸ ਤਰ੍ਹਾਂ ਦਾ ਚੀਜ਼ ਭ ਇਸੇ ਟਾਈਮ ਲੈ ਜਾਂਦਾ ਨੇੇ ਟਾਈਮ ਸਾਡੇ। ਪੰਦਰਾਂ-ਵੀਹ ਮਿੰਟ ਬਾਅਦ ਜਾਂ ਘੰਟੇ ਬਾਅਦ, ਸਾਡੇ ਪੇਮੈਂਟ ਵੀ ਸਾਡੇ ਅਕਾਊਂਟ ਚ ਵਾਪਸ ਆ ਜਾਣਗੀ।
ਬਿਲਕੁਲ-ਬਿਲਕੁਲ ਨਹੀਂ ਸਹੀ ਹੈ, ਬਹੁਤ ਵਧੀਆ ਹੈ ਸਮਝ ਆ ਰਹੀ ਇੱਕ ਤਰ੍ਹਾਂ ਦੀ ਫੈਸਿਲਿਟੀਜ ਦਿੱਤੀ ਹੋਈ ਹੈ। ਸਾਨੂੰ ਮਤਲਬ ਪਿੰਡਾਂ, ਸ਼ਹਿਰਾਂ ਚ ਕੋਈ ਚੀਜ਼ ਸਾਨੂੰ ਕਿਤੇ ਨਹੀਂ ਵੀ ਮਿਲਦੀ। ਉਹ ਵੀ ਅਸੀਂ ਮਤਲਬ ਆਨਲਾਈਨ ਚ ਦੇਖਾਂਗੇ। ਸਾਨੂੰ ਉੱਥੇ ਮਿਲ ਜਾਂਦੀ ਹੈ। ਇਹ ਵੀ ਮਤਲਬ ਵਧੀਆ ਵਾ ਹਾਂਜੀ।
ਹਾਂਜੀ-ਹਾਂਜੀ।
ਦੇਖੋ ਕਿੰਨੇ ਬੈਨੀਫਿਟ ਹੈਗੇ ਨੇ ਇਹਦੇ ਆਨਲਾਈਨ।
ਹਾਂਜੀ-ਹਾਂਜੀ ਨਹੀਂ ਬਹੁਤ-ਬਹੁਤ ਜ ਜਦੋਂ ਮਰਜੀ ਬਾਰਾਂ ਵਜੇ ਆਰਡਰ ਕਰੋ ਚੀਜ਼ ਕੋਈ ਜਿੱਥੇ ਮਰਜੀ ਆਰਡਰ ਕਰੋ ਉਸੇ ਟਾਈਮ ਚੀਜ਼ ਤੁਹਾਡੇ ਹੱਥ
ਹਾਂਜੀ ਹੁਣ ਦੇਖੋ ਰਾਸ਼ਨ ਦੀ ਦੁਕਾਨਾਂ ਚ ਜਾਂਦੇ ਹਾਂ ਤੇ ਕਿੰਨਾ ਪੀੜ ਭੜੱਕਾ ਪਿਆ ਹੁੰਦਾ ਰਾਸ਼ਨ ਦੁਕਾਨਾਂ ਚ ਕਿੰਨਾ ਸਾਨੂੰ ਉਥੇ ਖੜੇ ਰਹਿਣਾ ਪੈਂਦਾ ਔਨਲਾਈਨ ਦੇ ਵਿਚ ਹੈ ਹੀ ਨਹੀਂ ਘਰ ਬੈਠੇ ਲੇ ਉਹ ਕੁਛ ਵੀ ਕਰ ਤੁਸੀਂ ਆਪਣਾ ਸਮਾਨ ਸਿੱਧਾ ਮੰਗਵਾ ਸਕਦੇ ਹੋ ਕੋਈ ਝੰਜਟ ਨਹੀਂ ਵੀ ਸਾਨੂੰ ਬਾਹਰ ਜਾਣਾ ਧੂਪ ਦਾ ਕੀ ਜਾਂ ਕੋਈ ਜੇ ਕੋਈ ਫੜਾਇਆ ਹੁੰਦਾ ਤਾਂ ਕੋਈ ਵੀ ਚਲ ਜ
ਮਤਲਬ ਇਹ ਕਿ ਵਧੀਆ ਵਾ ਔਨਲਾਈਨ ਸ਼ੋਪਿੰਗ ਦੇ ਬੈਨੀਫਿਟ ਵੀ ਹੈ। ਅਤੇ ਇਹਦੇ ਥੋੜ੍ਹੇ ਜਿਹੇ ਨੁਕਸਾਨ ਵੀ ਦੱਸੇ ਹੋਏ ਨੇ।
ਬਿਲਕੁਲ ਨੁਕਸਾਨ ਤੇ ਇਹ ਹੈਗਾ ਨਾ ਬਿਲਕੁਲ ਕਈ ਵਾਰੀ ਪੈਸੇ ਫਸ ਜਾਂਦੇ ਨੇ। ਕਈ ਵਾਰੀ ਕੁੱਝ ਕੁਛ ਜਿਹੜੀਆਂ ਉਹ ਹੈਗੀਆਂ ਜੀ ਕੀ ਕਹਿੰਦੇ ਆ ਐਪਸ ਹੈਗੀਆਂ ਵਾ। ਪੈਸੇ ਪਹਿਲੇ ਮੰਗ ਲੈਂਦੇ ਆ। ਅਸੀਂ ਪੈਸੇ ਦੇ ਦਿੰਦੇ ਹਾਂ ਉਹਨਾਂ ਨੂੰ। ਤੇ ਉਸ ਤੋਂ ਬਾਅਦ ਸਾਡੀ ਚੀਜ਼ ਵੀ ਘਰ ਨਹੀਂ ਆਉਂਦੀ।
ਬਿਲਕੁਲ-ਬਿਲਕੁਲ ਪਤਾ ਕੀ ਹੈ। ਕਿਸੇ ਟਾਈਮ ਅਸੀਂ ਕੋਈ ਚੀਜ਼ ਹੋਰ ਦੇਖੀ। ਫੋਨ ਚ ਦੇਖੀ ਕੁਛ ਹੋਰ ਹੁੰਦਾ ਆ ਕੁਛ ਹੋਰ ਜਾਂਦਾ ਹੈ।
ਹਾਂਜੀ-ਹਾਂਜੀ ਕਈ ਵਾਰੀ ਰੰਗ ਦਾ ਵੀ ਫਰਕ ਪੈ ਜਾਂਦਾ ਕਈ ਵਾਰੀ ਸਾਈਜ਼ ਦਾ ਵੀ ਫਰਕ ਪੈ ਜਾਂਦਾ ਵਾ। ਉਹ ਚੀਜ਼ ਜੋ ਅਸੀਂ ਮੰਗਾਈ ਹੁੰਦੀ ਸਾਨੂੰ ਨਹੀਂ ਮਿਲ ਪਾਉਂਦੀ ਉਹ ਚੀਜ।
ਤੇ ਆ ਵੀ ਜਾਂਦੀ ਹੈ ਚੀਜ਼ ਐਸੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਚਲੋ ਕਿਸੇ ਟਾਈਮ ਵੀ ਜਿਹੜੀ ਚੀਜ਼ ਦੇਖੋ ਉਹ ਚੀਜ਼ ਬਦਲ ਕੇ ਹੀ ਆਏਗੀ।
ਕੁਛ ਕਹਿਣਗੇ ਉੱਧਰ ਕਿਂਵੇਂ ਟ੍ਰਸ੍ਟ ਨੀ ਯਾਰ, ਕਿਂਵੇਂ ਕੀ ਕਰਦੇ, ਤੁਹਾਡਾ ਟ੍ਰਸ੍ਟ ਏ ਚੀਜ਼ ਮਿਲ ਵੀ ਜਾਏਗੀ, ਵਾਪਿਸ ਵੀ ਹੋਜੇਗੀ, ਚੀਜ ਦੇ ਪੈਸੇ ਵੀ ਮਿਲਣਗੇ। ਸਾੰਨੁਂ
ਹਾਂ, ਕਿਉਂਕਿ ਜਿਹੜੀ ਔਫਲਾਈਨ ਸ਼ੋਪਿੰਗ ਹੈਗੀ ਹੈ ਨਾ ਐਤ ਨੂੰ ਅਸੀਂ ਮਤਲਬ ਤਸੱਲੀ ਨਾ ਚੀਜ਼ ਲੈ ਸਕਦੇ ਹਾਂ, ਅਸੀਂ ਜਾਕੇ।
ਹਾਂ, ਐ ਵੀ ਸਹੀ ਗੱਲ ਹੈ, ਔਫਲਾਈਨ ਦੇ ਵਿੱਚ ਐਂ ਹੋ ਜਾਂਦਾ ਕਿ, ਤਸੱਲੀ ਨਾਲ ਕੋਈ ਚੀਜ਼ ਨੂੰ ਲਾਕੇ ਅਸੀਂ ਦੇਖ ਸਕਦੇ ਹਾਂ, ਵੀ ਚੀਜ਼ ਚੰਗੀ ਆ ਕੀ ਮਾਣੀ ਆ, ਤੇ ਚਾਹੇ ਕੱਪੜਾ ਹੋਵੇ, ਚਾਹੇ ਫਰੂਟ ਹੋਵੇ, ਚਾਹੇ ਵੈਜੀਟੇਬਲਸ ਹੋਵੇ ਕੁਛ ਵੀ ਹੋ ਸਕਦਾ ਹਨਾ, ਇਸਨੂੰ ਹੱਥ ਲਗਾਕੇ ਦੇਖ ਸਕਦੇ ਹਾਂ
ਤਸੱਲੀ ਨਾਲ ਲੈਕੇ ਆਂਨੇ ਹਾਂ, ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਦੇਖੋ ਅਸੀਂ, ਅਸੀਂ ਇੱਕ ਕੁੜਤੀ ਵੀ ਅਗਰ ਲੈਣ ਜਾਂਨੇ ਹਾਂ, ਹਾਂਜੀ ਬਿਲਕੁਲ, ਅਸੀਂ ਅਗਰ ਅਪਣੇ ਵਾਸਤੇ ਕੋਈ ਕੂੜਤੀ ਲੈ ਰਹੇ, ਟੌਪ ਲੈ ਰਹੇ ਔਨਲਾਈਨ ਦੇ ਵਿੱਚੋ ਅਹ ਤੁਸੀ ਸਾਈਜ਼ ਨਹੀਂ ਪਤਾ ਕਰ ਸਕਦੇ, ਸਾਈਜ਼ ਇੱਕ ਬਸ ਅੱਸੀ ਮਤਲਬ ਦੱਸ ਸਕਦੇ ਹਾਂ, ਕਿ ਐਕਸਲ ਭੇਜਦੋ, ਪਤਾ ਨਹੀਂ ਸਾਨੂੰ ਆਏਗਾ ਕਿ ਨਹੀਂ ਆਇਗਾ, ਔਫਲਾਈਨ ਦੇ ਵਿੱਚ ਇਹ ਹੁੰਦਾ ਕਿ ਅਸੀਂ ਉੱਥੇ ਟ੍ਰਾਈ ਕਰਕੇ ਵੇਖ ਦੇ ਟ੍ਰਾਈ ਵਿੱਚ ਸਾਨੂੰ ਆ ਜਾਂਦਾ ਅਸੀਂ ਲੈ ਆਨੇ ਹਾਂ, ਤੇ ਅਗਰ ਨਈ ਆਂਦਾ, ਨਈ ਆਉਂਦਾ ਤੇ ਅਸੀਂ ਉੱਥੇ ਦੁਕਾਨ ਤੇ ਕੋਈ ਛੋੜਕੇ ਆ ਜਾਂਨੇ ਆ, ਕਿ ਸਾਨੂੰ ਚੀਜ਼ ਨਈ ਅੱਛੀ ਲੱਗੀ ਹੈ
ਹਾਂਜੀ, ਹਾਂਜੀ, ਉਹੀ ਨਾ ਤਸੱਲੀ ਬਖਸ਼ ਕਰਕੇ ਅਸੀਂ ਚੀਜ਼ ਲੈਕੇ ਆਂਨੇ ਆ ਪੈਸੇ ਵੀ ਅਸੀਂ ਜਲਦੀ ਨੀ ਉਹਨਾਂ ਨੂੰ ਫੜਾਂਦੇ, ਜਿਨ ਤੱਕ ਸਾਨੂੰ ਪੂਰੀ ਤਸੱਲੀ ਨਹੀਂ ਹੋ ਜਾਂਦੀ ਚੀਜ ਦੀ, ਹੂੰ, ਹਾਂ, ਟ੍ਰਾਈ ਕਰਕੇ ਪਾਕੇ, ਫੇਰ ਦੇਖਕੇ, ਫੇਰ ਪੈਸੇ ਦੇਕੇ ਆਂਨੇ ਹਾਂ। ਓਹ ਤੇ, ਹੈ, ਬਿਲਕੁਲ। ਇਹਦੇ ਵਿੱਚ ਚਲੋ, ਇਹ ਕਿ ਸਾਨੂੰ ਡਿਲੀਵਰੀ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ, ਕੋਈ ਔਨ--ਔਫਲਾਈਨ ਔਨਲਾਈਨ ਦੇ ਵਿੱਚ ਸਾਨੂੰ ਦੇਖਣਾ ਪੈਂਦਾ ਹੈ। ਚਲੋ, ਔਨਲਾਈਨ ਵੀ ਸ਼ੋਪਿੰਗ ਆਪਣੀ ਜਗ੍ਹਾ ਵੀ ਸਹੀ ਹੈ। ਔਫਲਾਈਨ ਵੀ ਹੈ, ਪਰ ਔਨਲਾਈਨ ਦੇ ਵਿੱਚ ਚਲੋ ਇਹ ਆ ਕਿ ਚਲੋ, ਸਮੇਂ ਦੀ ਬੱਚਤ ਹੋਈ, ਪਰ ਐ ਚੀਜ਼ ਦਾ ਨਹੀਂ ਪਤਾ ਹੁੰਦਾ ਕਿ ਚੀਜ਼ ਸਹੀ ਆ ਰਹੀ ਏ, ਕਿ ਗ਼ਲਤ ਆ ਰਹੀ ਏ।
ਮ
ਹਾਂਜੀ। ਚਲੋ, ਇਹ‌ ਤਾ ਔਫਲਾਈਨ ਦੇ ਵਿੱਚ ਚਲੋ ਧੋਖੇ ਦੇ ਚਾਂਸ ਘੱਟ ਜਾਂਦੇ ਆ, ਅਸਲ, ਨਕਲ ਚੀਜ਼ ਦਾ ਪਤਾ ਲੱਗ ਜਾਂਦਾ ਵੈ।
ਹਾਜੀ, ਦੇਖੋ ਬ ਦੋ ਸਾਲਾਂ ਤੋਂ
ਹਾਂਜੀ।
ਹਾਂਜੀ। ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ, ਹਾਂਜੀ। ਹਾਂਜੀ, ਹਾਂਜੀ, ਨਹੀਂ ਚਲੋ, ਐਸ ਚੀਜ਼ ਦੇ ਤਾਂ ਬਿਲਕੁਲ ਫਾਇਦੇ ਹੈਗੇ ਵੀ ਹੈਗੇ ਵੀ ਆ, ਨਹੀਂ ਵੀ ਹੈਗੇ, ਵੀ ਕਹਿ ਸਕਦੇ ਹਾਂ।
ਹਾਂਜੀ-ਹਾਂਜੀ, ਤੇ ਵੇਖੋ ਧੋਖੇ ਵੀ ਨੀ ਮਿਲ ਸਕਦੇ ਸਾਨੂੰ, ਅਗਰ ਔਫਲਾਈਨ ਜਾਵਾਂਗੇ।
ਅਸ ਹਾਂ। ਅਸੀਂ ਬਜ਼ਾਰਾਂ'ਚ ਜਾਵਾਂਗੇ ਤੇ, ਤਿਉਹਾਰਾਂ ਦੀ ਸਾਨੂੰ ਅਲੱਗ ਰੌਣਕ ਨਜ਼ਰ ਆਏਗੀ। ਰਾਸਤੇ ਚਲੋ ਚਹਿਲ-ਪਹਿਲ, ਉਹ ਵੱਖਰੀ ਆਪਣੇ-ਆਪ ਨੂੰ ਖੁਦ ਨੂੰ ਚੰਗਾ ਲੱਗੇਗਾ, ਹਾਂਜੀ।
ਮੁੰਡੇ ਦਾ ਸੀ ਰੱਖ ਖੜੀ ਜਿਵੇਂ ਆ ਰਹੀ ਹੈ, ਰੱਖੜੀ ਵਿੱਚ ਅਸੀਂ ਅਗਰ ਘਰ ਬੈਠੇ-ਬੈਠੇ ਮੰਗਾਲਾਂਗੇ ਤੇ ਉਹ ਚੀਜ਼ ਮਜ਼ਾ ਨਹੀਂ ਆਇਗਾ। ਤੇ, ਬਜ਼ਾਰ ਜਾਕੇ ਅਸੀਂ ਕੀ ਲੈਕੇ ਆਵਾਂਗੇ?
ਹਾਂਜੀ-ਹਾਂਜੀ, ਚਲੋ, ਇਹ ਹੈ ਕਿ ਬਾਅਦ ਵਿੱਚ ਜਿੱਦਾਂ ਕੋਈ ਦਿੱਕਤ ਹੋਵੇ ਤਾਂ ਅਸੀਂ ਕੋਈ ਚੀਜ਼ ਗਲਤ ਆ ਗੀ, ਅਸੀਂ ਦੁਬ ਦੁਬਾਰਾ ਦੁਕਾਨ ਤੇ ਚੱਲ ਜਾਗੇ। ਹਾਂ, ਬੀ ਸਾਨੂੰ ਇਹ ਚੇਂਜ ਕਰਕੇ ਦੋ, ਬੀ ਇਹ ਸਹੀ ਨੀ ਗੀ ਹੈ ਨਾ ਤੇ
ਹਾਂਜੀ, ਹਾਂਜੀ।
ਇਹ, ਇਹ ਤੇ ਹੈ। ਇੱਥੇ ਤੇ ਚਲੋ ਏਹ ਕਾਰੋਬਾਰ, ਦੁਕਾਨਦਾਰਾਂ ਦਾ ਤੇ ਕਾਰੋਬਾਰ ਬਣ ਵਧ ਹੋਇਆ ਵਾ, ਚਲੋ ਵਧੀਆ।
ਪਰ ਦੇਖੋ ਸਾਨੂੰ ਕਹਿਣਾ ਵੀ ਚਾਹੀਦਾ ਕਿ ਸਾਡ, ਸਾਡੇ ਕਰਕੇ ਈ ੳਨਾ ਦਾ ਕਾਨ ਚੱਲਦਾ ਪੇ ਇੱਕ ਤਰਾ ਦਾ
ਇਹਦੇ ਵਿਚ ਤੇ ਏਹੋ ਈ ਐ ਏ ਔਨਲਾਈਨ ਵਿੱਚ ਉਹਨਾਂ ਨੇ ਸਾਨੂੰ ਸਹੂਲਤ ਵੀ ਦਿੱਤੀ ਹੋਈ ਤੇ ਥੋੜ੍ਹਾ ਸਸ ਦੇ ਸਸਤਾ ਵੀ ਮਿਲ ਜਾਂਦਾ ਹੈਗਾ।
ਤੇ ੳਫਲਾਈਨ ਦੇ ਵਿੱਚ ਇਹ ਵੇਖ ਕਿ ਸਾਨੂੰ ਪੂਰੀ ਤਸੱਲੀ ਨਾਲ ਹੀ ਚੀਜ਼ ਖਰੀਦ ਕੇ ਲੈ ਕੇ ਆਨੇ ਆ ਪੜ੍ਹਾਈ ਇੱਕ-ਇੱਕ ਚੀਜ਼ ਚੈੱਕ ਕਰਦੇ ਆ ਕੋਈ ਡਿਫੈਕਟ ਤੇ ਨਹੀਂ ਹੈ ਕੋਈ ਕਿਤੋਂ ਕੁਛ ਆ ਜੇਗਾ ਉਹਨੂੰ ਪੂਰਾ ਅਸੀਂ ਟਰਾਈ ਕਰਕੇ, ਮਤਲਬ ਲੈ ਕੇ ਆਵਾਂਗੇ ਨਹੀਂ ਅਸੀਂ ਵੀ ਤਸੱਲੀ ਨਾਲ ਚੀਜ਼ ਲੈ ਕੇ ਆਵ
ਹਾਂਜੀ, ਹਾਂਜੀ
ਬਿਲਕੁਲ, ਬਿਲਕੁਲ, ਬਿਲਕੁਲ
ੜ ਉਹਦੇ ਘਰ ਬੈਠੇ-ਬੈਠੇ ਵੀ ਕ ਚਲੇ ਜਾਂਦੇ ਆ ਤੇ ਇਹ ਹੁੰਦਾ ਕਿ ਚਲੋ ਬਾਹਰ ਨਿਕਲਦੇ ਥੋੜਾ ਤੇ ਉਹਦਾ ਮਨ ਥੋੜਾ ਹੋ ਬੜਾ ਅਛੇ
ਬਿਲਕੁਲ, ਬਿਲਕੁਲ
ਸਸ ਸ੍ਰੀ ਕਾਲ ਜੀ
ਹਾਂਜੀ ਹਾਂਜੀ ਚਲੋ ਠੀਕ ਹੈ ਫਿਰ, ਤਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ
ਹਾਂਜੀ ਹਾਂਜੀ ਠੀਕ ਹੈ ਜੀ